ਹੈਲੋ ਹਾਂਜੀ ਸਤ ਸ਼੍ਰੀ ਅਕਾਲ ਮੈਮ ਠੀਕ ਹੋ, ਵਧੀਆ ਬ ਵਧੀਆ -ਵਧੀਆ। ਤੁਸੀਂ ਸੁਣਾਓ?
ਹਾਂਜੀ ਠੀਕ-ਠਾਕ। ਹੋਰ ਘਰ ਕਿਵੇਂ ਸੀ ਸਭ।
ਵਧੀਆ-ਵਧੀਆ ਸਭ। ਹਮ ਹਾਂਜੀ-ਹਾਂਜੀ। ਅ ਹੋਰ ਬਸ ਠੀਕ ਹੈ। ਬਸ ਕੁਛ ਨੀ ਬੈਠਾਂ ਗੁਰਦੁਆਰੇ ਸਪੀਕਰ ਵੀ ਚਲ ਗਿਆ ਪਾਠ ਹੋਣ ਲੱਗਾ।
ਅੱਛਾ ਜੀ।
ਤੇ ਸ਼ਾਮ ਪੈ ਗਈ ਹੁਣ ਥੋੜ੍ਹੀ ਠੰਡਾ ਹੋ ਗਿਆ ਮੌਸਮ ਬਹੁਤ ਵਧੀਆ ਹੋ ਗਿਆ।
ਅੱਛਾ ਜੀ ਠੀਕ ਹੈ ਹਮ।
ਕੀ ਹੈ ਹਮ। ਤੁਸੀਂ ਦੱਸੋ?
ਬਸ ਵਧੀਆ ਤੁਹਾਡੇ ਪਿੱਛੋਂ ਆਵਾਜ਼ ਆ ਰਹੀ ਸੀ ਸਰ ਵੋਲਿਅਮ ਨਹੀਂ ਆਉਣਾ ਚਾਹੀ ਹਾਂ ਪਿੱਛੋਂ ਆ ਰਹੀ ਹੈ ਆਵਾਜ਼ ਜਿਆਦਾ ਆ ਰਹੀ ਹੈ।
ਉਹ ਨਾ ਸਵੀਕਰ ਲੱਗਾ ਗੁਰਦੁਆਰੇ ਤੇ ਉਹਦੀ ਆ ਰਹੀ ਹੈ।
ਅੱਛਾ ਜੀ। ਥੋੜਾ ਇਧਰ-ਉਧਰ ਹੋ ਜਾਂਦੇ ਤੁਸੀਂ ਫੇਰ।
ਤੇ ਹੋ ਜਾਂਦਾ। ਕਿਉਂਕਿ ਉਹ ਵੱਡਾ ਸਪੀਕਰ ਲੱਗਾ ਹੋਇਆ ਨਾ ਇਸ ਵੱਲ ਸਪੀਕਰ ਦਾ ਮੂੰਹ ਹੈ। ਤੇ ਉਹ ਤਾਂ ਕਰਕੇ ਉਹ ਆਵਾਜ਼ ਬਹੁਤ ਆਉਂਦੀ ਹੈ ਉਹਦੀ।
ਅੱਛਾ ਜੀ, ਠੀਕ ਐ।
ਜ਼ੋਰ ਨਾਲ ਬੋਲੋ ਤੁਸੀ। ਮੈਂ ਵੀ ਜ਼ੋਰ ਨਾਲ ਬੋਲਾਂਗਾ ਤੇ ਸੁਣਾਈ ਦੇਗਾ। ਠੀਕ ਹੇਨਾ।
ਹਾਂਜੀ।
ਹਾਂਜੀ, ਹੋਰ ਦਸੋ? ਸੁਣਾਓ